ਹੈਲੋ।
ਹੈਲੋ।
ਹੈਲੋ, ਸਸਰੀ ਅਕਾਲ ਜੀ।
ਸਸ਼ੀ ਅਕਾਲ ਜੀ, ਹਾਂਜੀ।
ਜੀ, ਮੈਂ ਪਹਿਲਾਂ ਇਸ ਨੰਬਰ 'ਤੇ ਕੀਤਾ ਤੁਹਾਨੂੰ, ਤੁਸੀਂ ਚਕਦੇ, ਤੁਸੀਂ ਕੋਲ ਉਠਾਈ ਹੀ ਨਹੀਂ ਸੀ। ਮੇਰੀ ਰਿਜ਼ੈਕਟ ਹੋ ਗਈ ਕੋਲ ਓਹ।
ਅੱਛਾ।
ਹਾਂਜੀ ਹ
ਨਹੀਂ, ਨੰਬਰ ਤੇ ਮੈਂ ਉਹੀ ਵੇਖੋ ਹੁਣ ਵੀ ਉਸੀਂ ਆਪਣੇ ਫੋਨ ਤੋਂ ਹੀ ਕਰ ਰਹੀ ਹਾਂ।
ਨਹੀ-ਨਹੀ, ਮੈਂ ਤੁਹਾਨੂੰ ਕੱਲ੍ਹ ਮੈ ਤੁਹਾਨੂੰ ਕਿਹਾ ਨਾ, ਤੁਸੀ ਐਪ'ਤੇ ਆਓ, ਮੈ ਤੁਹਾਨੂੰ ਗਲ ਕਰ ਰਹੇ, ਤੁਸੀ ਅੱਗੇ ਫੋਨ ਉਠਾਇਆ ਨਹੀਂ ਸੀ ਮੇਰਾ, ਹਾਂ। ਚਲੋ ਕੋਈ ਗੱਲ ਨੀ, ਫਿਰ ਮੈਂ, ਫਿਰ ਮੈਂ ਤੁਹਾਨੂੰ ਕਰ ਲਾਂਗੀ, ਹੈਲੋ, ਹੋਰ ਠੀਕ ਆ ਸਾਰੇ।
ਹਾਂਜੀ-ਹਾਂਜੀ, ਸਭ ਵਧੀਆ, ਤੁਸੀਂ ਸੁਣਾਓ ਜੀ, ਹੋਰ ਕੀ ਕਰਦੇ ਪਏ ਸੀ।
ਠੀਕ, ਕੋਛ ਨਹੀਂ, ਬਸ ਰਸੋਈ ਪਾਣੀ ਵਾਲਾ ਕੰਮ ਹੀ ਕੀਤਾ ਜੀ ਹੁਣ, ਬਸ।
ਹਾਂਜੀ-ਹਾਂਜੀ, ਬਸ ਹੋਰ ਕੀ, ਸਾਰਾ ਦਿਨ ਆਈ ਹੀ ਆ ਸਾਡੇ ਵਾਸਤੇ ਕਿਆ ਕਰਦੇ, ਹਾਂਜੀ-ਹਾਂਜੀ
ਆਪਾਂ, ਆਪਾਂ ਕਿੱਥੋਂ ਰਹਿਣ ਵਾਲੇ ਹੈਗੇ ਹਾਂ, ਕਿੱਥੋਂ ਰਹਿਣ ਆਲੇ ਹੋ।
ਆਪਾਂ, ਅਸੀਂ ਅੰਬਾਲੇ ਰਿਹਨੇ ਹਾਂ।
ਅੱਛਾ, ਅੱਛਾ ਅੰਬਾਲੇ ਉਧਰੋਂ ਹੈਗੇ ਜੇ, ਅੱਛਾ।
ਹੋਰ।
ਹੋਰ ਜੀ। ਅਸੀਂ ਪੰਜਾਬ ਤੋਂ ਹੈਗੇ ਫਾਜ਼ਿਲਕਾ ਦੇ। ਹਾਂਜੀ।
ਕਦੇਓ
ਵਧੀਆ ਜੀ ਠੀਕ ਹੈ ਜੀ, ਬਸ ਜੀ, ਘਰ ਦੇ ਹੀ ਕੰਮ ਕਰਦੇ ਆ ਬੱਚ ਬੱਚੇ ਪੜ੍ਹਦੇ ਹੈਗੇ ਅਜੇ।
ਅੱਛਾ-ਅੱਛਾ, ਚਲੋ ਵਧੀਆ। ਹਾਂਜੀ-ਹਾਂਜੀ ਓ ਤੇ ਹੈ ਈ ਐ ਅੋਰ ਬੱਚੇ ਤੁਆਡੇ ਕਿੰਨੇ
ਦੋ ਬੇਟੀਆਂ ਹੈਗੀਆਂ ਮੇਰੇ
ਅੱਛਾ-ਅੱਛਾ ਜ ਵੱਡੇ ਕਿ ਛੋਟੇ ਆ ਏਦੇ
ਨਈ ਬ ਬੱਚੇ ਮੇਰੇ ਵੱਡੇ ਈ ਹੈਗੇ ਆ ਜਿਵੇਂ ਹੈਗੀ ਆ ਕੋਈ ਸਤਾਰਾਂ ਅਠਾਰਾਂ ਸਾਲ ਦੀ ਗੁੜੀਆ ਹਾਂਜੀ ਆਪਣੇ ਜੀ। ਹੈਲੋ ਆਵਾਜ਼ ਆ ਰਈ ਆ ਜੀ ਮੇਰੀ
ਹਾਂਜੀ-ਹਾਂਜੀ ਆ ਰਈ ਆਪ ਕੀ ਆਵਾਜ਼
ਅੱਛਾ ਜੀ ਮੈਂ ਕ ਆਪਣੇ ਵੀ ਜੀ ਫੈਮਿਲੀ 'ਚ ਬ
ਹਾਂਜੀ
ਹੈਲੋ
ਆ ਰਈ ਆਵਾਜ਼ ਆ ਰਈ ਹੁਣ
ਹਾਂਜੀ ਆ ਰਈ ਐ ਜੀ ਦੱਸੋ ਜੀ ਤੁਸੀਂ ਦੱਸੋ ਕੋਈ ਹਾਂਜੀ ਆ ਰਈ ਐ ਮੈਨੂੰ ਆਵਾਜ਼ ਤੁਆਡੀ ਜੀ ਕਲੀਅਰ ਆ ਰਈ ਆ ਨਾ।
ਹਾਂਜੀ-ਹਾਂਜੀ ਤਾਨੂੰ ਹਾਂਜੀ ਮੇਰਾ ਬੇਟਾ ਹਾਂਜੀ-ਹਾਂਜੀ ਸਭ ਵਧੀਆ ਬਸ ਬੇਟਾ ਮੇਰਾ ਏਠਥ ਵਿਚ ਏ ਬੇਟੀ ਸਿਕਸ ਵਿਚ ਐ ਮੇਰੇ ਛੋਟੇ ਆ ਬੱਚ ਹਾਂਜੀ-ਹਾਂਜੀ-ਹਾਂਜੀ ਹੋਰ
ਹੁਣ ਫੇਰ ਕੀ ਕੰਮ ਕਰਦੇ ਏ ਜੀ।
ਸਾਡੇ ਹਸਬੈਂਡ ਇਲੈਕਟ੍ਰੋਨਿਕ ਦਾ ਕੰਮ ਕਰਦੇ ਆ ਬਿਜਲੀ ਦਾ
ਅੱਛਾ ਜੀ।
ਹਾਂਜੀ-ਹਾਂਜੀ ਬਿਜਲੀ ਸਭ ਕੁਛ ਕਲ ਲੈਂਦੇ ਆ ਜੋ ਵੀ ਹੋਵੇ। ਏਸੀ, ਫਰਿਜ
ਕੰਮ ਐ ਜੀ।
ਹਾਂਜੀ-ਹਾਂਜੀ ਉਨਾਂ ਦਾ ਆਪਣਾ ਈ ਐ ਏਸੀ, ਫਰਿਜ ਕੁਛ ਵੀ ਇਲੈਕਟ੍ਰੋਨਿਕ ਵਿੱਚ ਹੁੰਦਾ ਹੈ ਗੇ ਗੀਜ਼ਰ ਹੋ ਗਿਆ ਇਨਵਰਟਰ ਹੋ ਗਿਆ। ਮਤਬ ਸਭ ਕੁਛ ਹਾਂਜੀ-ਹਾਂਜੀ।
ਤੇ ਤੁਸੀ ਘਰ ਦਾ ਈ ਕਰਦੇ ਹੋ ਕਿ ਹੋਰ ਵੀ ਕਰਦੇ ਨਾਲ ਕੰਮ
ਮੈਂ ਬਸ ਘਰ ਸਿਲਾਈ ਦਾ ਕੰਮ ਕਰ ਲੈਂਦੀ ਹਾਂ ਥੋੜਾ ਬੋਤ ਆ ਜਾਂਦਾ ਤੇ ਫਰੀ ਟੈਮ-ਫਰੀ ਟੈਮ ਹੁੰਨੀ ਆ ਤੇ ਫਿਰ ਕਲ ਲੈਂਨੀ ਆਂ।
ਤੇ ਸਟੱਡੀ ਕਿਥੇ ਆ ਸਟੱਡੀ ਨਈ ਕੀਤੀ ਹੋਈ ਕਿ ਤੁਆਡੇ
ਨਈ-ਨਈ ਹੋਈ ਦੀ ਏ ਮੈਂ ਟਵੈਲਥ ਕੀਤੀ ਦੀ ਏ।
ਅੱਛਾ ਟਵੈਲਥ ਕੀ
ਪਲੱਸ ਹਾਂਜੀ ਪਲੱਸ ਟੂ ਕੀਤੀ ਦੀ ਐ।
ਅੱਛਾ ਜੀ।
ਬਸ ਆਪਣੇ ਘਰ ਦੇ ਕੰਮ ਤੋਂ ਈ ਬੰਦੇ ਕੋਲ ਟੈਮ ਨੀ ਹੁੰਦਾ। ਥੋੜਾ ਬੋਤ ਫਰੀ ਹੁੰਦਾ ਐ ਇੱਧਰ ਉੱਧਰ ਅਸੀਂ ਬੈਂਦੇ ਨੀ ਸਾਡੀ ਆਦਤ ਨੀ ਹੈਗੀ ਕਿਸੇ ਕੋਲ ਆਂਢ ਗੁਆਂਢ ਕੋਲ ਬਈਏ। ਤੇ ਅਸੀਂ ਜੋ ਬ ਟੈਮ ਬਚਦਾ ਥੋੜਾ ਬੋਤ ਤੇ ਫੇਰ ਕਲ ਲੈਂਨੇ ਆ ਆਪਣਾ ਸਿਲਾਈ ਦਾ ਕੰਮ ਆ ਜਾਂਦਾ ਏ ਤੇ ਥੋੜ੍ਹਾ ਬੋਤ
ਅੱਛਾ ਵਧੀਆ ਫਿਰ ਆਪਣੇ ਤੇ ਜੇ ਲੇਡੀਜ਼ ਦਾ ਵਾਧੂ ਕੰਮ ਏ ਸਵੇਰ ਜਲਦੀ ਉੱਠ ਉੱਠੋ ਫਿਰ ਬੱਚਿਆਂ ਦਾ ਨਾਸ਼ਤਾ ਪਾਨੀ ਬਣਾਓ ਫੇਰ ਸਫਾਈਆਂ ਨੂੰ ਲੱਗੋ ਸਫਾਈਆਂ ਬਾਦ 'ਚ ਫਿਰ ਕੋਈ ਦੁਪੈਰ ਦਾ ਖਾਣਾ ਬਨਾਓ। ਤੇ ਕੱਪੜਿਆਂ ਦਾ ਕੰਮ ਕਰੋ ਇਵੇਂ ਕਰਦੇ ਸਾਰਾ ਦਿਨ ਟੱਪ ਜਾਂਦਾ ਜੀ।
ਹਾਂਜੀ-ਹਾਂਜੀ ਕਾਫੀ ਦਾ ਪੂਰਾ ਦਿਨ ਨਿਕਲ ਜਾਂਦਾ ਏ ਬਸ ਥੋੜਾ ਜਿੰਨਾ ਈ ਟੈਮ ਨਿਕਲਦਾ ਆਪਣੇ ਵਾਸੇ ਬਸ ਘੰਟਾ ਕੋਈ ਕੁ ਨਿਕਲਦਾ ਫਿਰ ਦੁਪੈਰ ਦੀ ਰੋਟੀ ਰਟੀ ਤਿਆਰ ਹੋ ਜਾਂਦੀ ਐ, ਨਾਸ਼ਤਾ ਖਾਲੋ ਤੇ।
ਤਾਂਹੀ ਤੇ ਕਹਿੰਦੀ ਮੈਂ ਸਾਰਾ ਦਿਨ ਕੰਮ ਚੱਲਦਾ ਆਪਣੇ ਤਾਂ ਥੋੜਾ ਬਹੁਤਾ ਹੁਣ ਕੱਢ ਕੇ ਚਲੇਏ ਤੇ ਥੋੜਾ ਬਹੁਤਾ ਕੰ ਕਰ ਲੈਂਨੀ ਆ ਚਲ ਵਿਹਲੀ ਬੈਠੀ ਚਲੋ।
ਹਾਂਜੀ ਹਾਂਜੀ ਉਹੀਏ, ਉਹੀ ਮੇਰੀ ਵੀ ਆਦਤ ਐ। ਕਿਸੇ ਕੋਲ ਬਹਿੰਦੇ ਨੀ ਅਸੀਂ ਜਿਆਦਾ ਤੇ ੳਉਂਝ ਫਿਰ ਇਸ ਕਰਕੇ ਮੈਂ ਕਿਹਾ ਚਲੋ ਫਰੀ ਟੈਮ ਤੇ ਕੰਮ ਕਰ ਲੈਂਨੇ ਆ ਥੋੜਾ ਬਹੁਤਾ। ਹਾਂਜੀ ਹੋਰ ਤੁਸੀਂ ਸੁਣਾਓ ਤੁਸੀਂ ਕੀ ਕਰਦੇ ਔ?
ਜੇ ਮੇਰੇ ਬਸ ਘਰਦੇ ਈ ਹੈਗਾ, ਸਾਡੇ ਜੁਆਇੰਨ ਫੈਮਿਲੀ ਹੈਗੀ। ਵੀ ਮੇਰੇ ਸੱਸ- ਸੋਹਰਾ ਸਾਡੇ ਨਾਲ ਈ ਹੈਗੇ ਆ ਤੇ ਸਾਡੇ ਖੇਤੀ ਤੋਂ ਹੋ ਜਾਂਦਾ ਕੰਮ, ਜਿਵੇਂ ਖੇਤ 'ਚ ਹੁਣ ਕੰਮ ਕੁੰਮ ਲਓਗੇ ਤਾਂ ਰੋਟੀ ਬਣਦੀਆ ਸਾਡੇ ਕੰਮ ਵੱਧ ਜਾਂਦਾ ਹੈਗਾ ਫਿਰ
ਅੱਛਾ, ਅੱਛਾ, ਅੱਛਾ ਵਧੀਆ। ਤੁਹਾਡੇ ਉਹ ਵਿੱਚ ਈ ਨੀ ਟੈਮ ਮਿਲਦਾ ਹੋਣਾ। ਖੇਤੀਬਾੜੀ ਵਿੱਚ ਈਨੇ ਟੈਮ ਮਿਲਦਾ ਹੋਣਾ ਤੁਹਾਨੂੰ ਤੇ
ਖੇਤੀਬਾੜੀ ਤੇ ਹੈਗੇ ਈ ਏ ਜੇ ਖੇਤੀਬਾੜੀ ਦਾ ਵੀ ਕਰਨਾ ਪੈਂਦਾ ਸਾਰਾ
ਹਾਂਜੀ, ਹਾਂਜੀ ਉਹ ਤੇ ਹੈ ਈ ਏ ਫੇਰ ਤੁਸੀਂ ਡੰਗਰ ਵੀ ਪਾਲੇ ਹੋਣਗੇ।
ਨਹੀਂ ਪਸ਼ੂ ਨੀ ਰੱਖਦੇ ਜੀ ਅਸੀਂ।
ਅੱਛਾ, ਅੱਛਾ ਉਹ ਨੀ ਰੱਖੇ ਰੇ ਤੁਸੀਂ ਹਾਂਜੀ ਨ ਅੱਛਾ, ਅੱਛਾ ਕਈ ਰੱਖਦੇ ਆ ਨਾ ਪਖੇ ਪਿੰਡਾ ਵਿੱਚ ਉਹ ਇਹ ਖੇਤੀਬਾੜੀ ਜਿਹੜੇ ਕਰਦੇ ਆ ਉਹ ਡੰਗਰ ਵੀ ਰੱਖਦੇ ਆ ਨਾ
ਹਾਂਜੀ ਰੱਖਦੇ ਆ, ਪਰ ਇੰਨਾ ਹੁੰਦਾ ਨੀ ਹੈਗਾ ਪਸੂਆਂ ਦਾ ਫਿਰ ਸਾਰਾ
ਹਾਂਜੀ, ਹਾਂਜੀ ਉਹ ਤੇ ਹੈ ਈ ਏ, ਫੇਰ ਉਹਨਾ ਦੀ ਜਿੰਮੇਦਾਰੀ ਵੀ ਵੱਧ ਜਾਂਦੀ ਏ।
ਹਾਂ ਜਿੰਮੇਦਾਰੀ ਵੱਧ ਜਾਂਦੀ ਹੈਗੀ ਆ ਥੋਰਾ, ਕਿਤੇ ਬਾਹਰ ਰਿਸ਼ਤੇਦਾਰੀ ਜਾਣਾ ਪੈਂਦਾ ਹੈਗਾ ਨਾ। ਤੇ ਫਿਰ ਉਹ ਪਿੱਛੇ ਕਰਨ ਵਾਲਾ ਕੋਈ ਨੀ ਹੈਗਾ ਫਿਰ।
ਹਾਂਜੀ, ਹਾਂਜੀ ਉਹ ਤੇ ਹੈਈਏ। ਤੇ ਤੁਸੀਂ ਤੇ ਕਹਿ ਰਹੇ ਜੁਆਇੰਨ ਫੈਮਿਲੀ ਏ ਤੇ ਹੋਰ ਵੀ ਤੇ ਕਰ ਈ ਸਕਦੇ ਆ।
ਜਿਵੇ ਸੱਸ- ਸੋਰਾ ਹੈਗੇ ਆ ਨਾ ਫਿਰ ਉਨਾ ਥੋੜੋਂ ਹੁੰਦਾ ਨੀ ਹੈਗਾ ਕੰਮ।
ਅੱਛਾ, ਅੱਛਾ ਮਤਲਬ ਤੁਹਾਡੀ ਜੇਠਾਣੀ- ਦਰਾਣੀ ਤੁਸੀਂ ਕੱਲੇ ਈ ਓ?
ਮੇਰੀ ਜੇਠਾਣੀ ਹੈਗੀ ਏ ਮਤਲਬ ਅਸੀਂ ਪਿੰਡ ਤੋਂ ਬਾਰ ਰੇਨੈ ਹੈਗੇ ਆ। ਮੇਰੀ ਜਠਾਣੀ ਮਤਲਬ ਪਿੰਡ ਵਿੱਚ ਰਹਿੰਦੇ ਹੈਗੇ ਆਂ ਜਿਵੇਂ, ਅਸੀਂ ਖੇਤਾਂ 'ਚ ਰਹਿੰਦੇ ਹੈਗੇ ਆਂ ਅਸੀਂ
ਅੱਛਾ, ਅੱਛਾ ਉਹ ਸ਼ਹਿਰ ਦੇ ਵਿੱਚ ਰੈਂਦੇ ਹੋਣੇ ਆ।
ਨਹੀਂ ਉਹ ਪਿੰਡ ਵਿੱਚ ਰੈਂਦੇ, ਸਾਡੇ ਪਿੰਡ ਤੋਂ ਬਾਰ ਘਰ ਹੈਗਾ ਮੰਨ ਲਓ।
ਅੱਛਾਛਛਛਛਛਆਂ
ਹਾਂਜੀ।
ਹਾਂਜੀ ਓ ਤੇ ਹੈ ਹੀ। ਸਾਡੀ ਵੀ ਜੁਆਇਨ ਫੈਮਿਲੀ ਏ, ਮੇਰੀ ਵੀ ਦੋ ਜਠਾਨੀ ਏ ਮੈ ਛੋਟੀ ਆਂ। ਤੇ ਸਾਸੂ ਮਾਂ ਹਾਂਜੀ, ਹਾਂਜੀ ਮਤਲਬ ਕੀ ਨਾਲੋਂ- ਨਾਲ ਈ ਏ ਹੈ ਅਸੀਂ ਵੱਖਰੇ- ਵੱਖਰੇ ਆਂ। ਹੈ ਨਾਲੋਂ- ਨਾਲ ਈ ਏ ਹਾਂਜੀ ਮੱਤਕੀ ਆਪਣੇ ਬੂਹੇ ਤੇ ਨਿਕਲੋ ਤੇ ਦੂਜਾ ਬੂਆ, ਦੂਜੇ ਬੂਹੇ ਤੇ ਨਿਕਲੋ ਤੇ ਤੀਜਾ ਬੂਆ। ਗਲੀ, ਗਲੀ ਦੇ ਵੇ ਜੀ ਆਪਣੀ, ਆਪਣੀ ਪਰਸਨਲ ਗਲੀ ਏ ਤੇ ਗਲੀ ਦੇ ਵਿੱਚ ਹੀ ਆ ਅਸੀਂ ਸਾਰੇ ਜਣੇ ਇਕੱਠੇ ਈ
ਹਮ, ਫੇਰ ਤੁਹਾਨੂੰ ਹਰਿਦਵਾਰ ਦੇ ਅੰਦਰ ਨੇੜੇ ਹੀ ਪੈਂਦਾ ਹੈਗਾ ਨਾ
ਹਰਿਦਵਾਰ ਤੋਂ ਨਈ ਦੂਰ ਈ ਥੋੜ੍ਹਾ ਪੈਂਦਾ ਏ।
ਅੱਛਿਆ
ਹਾਂਜੀ ਹਾਂਜੀ ਹਰਿਦੁਆਰ ਥੋੜਾ ਦੂਰ ਈ ਪੈਂਦਾ ਤੁਹਾਨੂੰ
ਵੈਸੇ ਜ਼ਿਆਦਾ ਦੂਰ ਤਾਂ ਨੀ ਹੈਗਾ, ਜਿਵੇਂ ਸਾਨੂੰ ਪੈਂਦਾ ਹੈਗਾ ਇਨਾ ਤਾਂ ਨੀ ਹੈਗਾ।
ਨਹੀਂ, ਨਹੀਂ ਜ਼ਿਆਦਾ ਦੂੜ ਵੀ ਨਹੀਂ ਲਗਬਗ ਮੇਰੇ ਖਿਆਲ ਸੇ ਦੋ ਤਿੰਨ ਘੰਟੇ ਨ ਕ ਤੇ ਚਾਰ ਘੰਟੇ ਮੇਰੇ ਖਿਆਲ ਲੱਗਦੇ ਆ ਮੇਰੇ ਖਿਆਲ ਮੈਨੂੰ ਪੱਕਾ ਨੀ ਪਤਾ। ਕਿਉਂਕਿ ਮੈਂ ਗਈ ਨੀ ਨਾ।
ਅੱਛਾ ਕਦੇ ਗਏ ਨੀ ਹੋਏ।
ਨਈ-ਨਈ, ਨਈ-ਨਈ। ਗਏ ਨੀ।
ਮੈਂ ਵੀ ਨੀ ਗਈ ਹੋਈ ਤਾਂਈ ਮੈਂ ਤੁਹਾਨੂੰ ਪੁੱਛ ਦੀ ਹੈਗੀ ਵੀ ਹਰਿਦੁਵਾਰ ਤੁਹਾਡੇ ਕੋਲ ਕਿੰਨਾ ਕੁ ਪੈਂਦਾ ਹੈਗਾ।
ਵੈਸੇ ਪੈਂਦਾ ਯੂਪੀ ਸਾਈਡ ਪੈ ਜਾਂਦਾ ਏ ਨਾ ਤੇ ਯੂਪੀ ਇੰਨਾ ਵਟ ਏ ਯੂਪੀ ਵਿੱਚ ਪੈ ਜਾਂਦਾ ਏ ਥੋੜਾ ਦੂਰ ਈ ਏ ਕਾਫ਼ੀ ਮੈਨੂੰ ਲੱਗਦਾ ਏ ਇੱਥੋਂ। ਤੇ ਯੂਪੀ ਦੀ ਸਾਈਡ ਤੋਂ ਥੋੜਾ ਕੋਲ ਪੈ ਜਾਂਦਾ ਹਰਿਦੁਆਰ।
ਤੇ ਇੱਧਰ ਤੁਹਾਡੇ ਮਤਲਬ ਫਸਲਾਂਫੁਸਲਾਂ ਕਿਹੜੀਆਂ ਹੈਗੀਆ ਇੱਧਰ।
ਇੱਧਰ ਵੀ ਕਾਫ਼ੀ ਫਸਲਾਂ ਏ। ਤੇ ਕਣਕ ਦੀ ਏ ਚਾਵਲਾਂ ਦੀ ਏ। ਤੇ ਮਤਲਬ ਕਈ ਏ ਇੰਨੀ ਕੁ ਨੌਲੇਜ ਰਹਿਣੀ ਹੈ ਇਹਨਾਂ ਬਾਰੇ ਵਿੱਚ। ਜ਼ਿਆਦਾ, ਹਾਂਜੀ ਸਬਜ਼ੀ ਸੁਬਜੀ ਸਾਗ,
ਕੇ ਸ਼ਹੁਰੇ ਉਧਰ ਈ ਹੈਗੇ ਪੇਕੇ ਵੀ ਉਧਰ ਤੇ ਸਹੁਰੇ ਵੀ ਉਧਰ ਆ।
ਨਹੀ-ਨਹੀ ਮੇਰੇ ਸੋਹਰੇ ਇੱਧਰ ਪੇਕੇ ਮੇਰੇ ਯੂਪੀ ਸਾਈਡ ਆ।
ਅੱਛਿਆ ਜੀ।
ਹਾਂਜੀ ਯੂਪੀ ਸਾਈਡ ਏ ਮੇਰੇ ਪੇਕੇ, ਤੇ ਮੈ ਅ ਇਧਰ ਪੰਜਾਬ ਦੀ ਸਾਈਡ ਦੀ ਨੀਆ ਯੂਪੀ ਸਾਈਡ ਦੀ ਆ। ਹ ਪੰਜਾਬ ਵਿੱਚ ਮੈਂ ਆਈ ਆ ਵਿਆਹ ਕਰਕੇ।
ਅੱਛਾ, ਪੰਜਾਬ ਵਿੱਚ ਆਏ ਓ ਤੁਸੀਂ ਵਿਆਹ ਕਰਕੇ
ਹ-ਹ-ਹ, ਹਾਂਜੀ-ਹਾਂਜੀ । ਇਸ ਕਰਕੇ ਜੋਤ ਤੋਂ ਜ਼ਿਆਦਾ ਨੌਲੇਜ ਨੀ ਹੈ ਏਧਰ ਦੇ ਬਾਰੇ ਵਿੱਚ, ਬਸ। ਥੋੜਾ ਬੋਰਾ ਪਤਾ ਈ ਏ ਇਹਰੇ ਮਨ ਨੂੰ ਕੁਛ ਤੇ ਦਾ। ਸਾਡੇ ਮੈਰਿਜ ਨੂੰ ਹੋ ਗਏ ਕਮ ਸੇ ਕਮ ਤੇਰਾਂ-ਬਾਰਾਂ ਸਾਲ ਹੋ ਗਏ ਦੇ ਨੇ।
ਹਾਂ ਅੱਛਿਆ।
ਹਾਂਜੀ-ਹਾਂਜੀ।
ਫੇਰ ਤਾਂ ਨੌਲਜ ਹੋਣੀ ਚਾਹੀਦੀ ਹੈਗੀ।
ਕਿਉਂਕਿ ਅ ਅਸੀਂ ਕਦੀ ਬਾਹਰ ਨੀ ਨਿਕਲੇ ਨੀ ਨਾ, ਮੈਨੂੰ ਵੀ ਦੇ ਆਪਣੇ ਰਿਸ਼ਤੇਦਾਰ ਵੀ ਕੁਛ ਨੀ ਪਤਾ ਕਿ ਆ ਜਾਏ ਨਾ ਸਾਡੇ ਘਰ ਮੇਰੀ ਸਸੂ ਮਾਂ ਮੇਰੇ, ਕੋਲ ਹੀ ਰਹਿੰਦੀ ਆ ਨਾ ਤੇ ਜਦੀ ਕੋਈ ਆ ਜਾਵੇ ਮੰਮੀ ਘਰ ਨਾ ਹੋਣ ਤੇ ਫੇਰ ਮੈਂ ਵੱ ਡੀ ਬ ਜਠਾਣੀ ਨੂੰ ਫੋਨ ਕਰਨੀ ਆ ਮੈਂ ਕਿਹਾ ਜਰਾ ਇੱਧਰ ਆ ਜੋ ਤੁਸੀਂ ਮੈਂ ਜਾਣਦੀ ਨੀ ਕਿਉਂਕਿ ਕਈ ਰਿਸ਼ਤੇਦਾਰ ਮੇਰੇ ਕੁਛ ਨੀ ਜਾਣਦੀ ਉਹਨਾਂ ਨੂੰ।
ਅੱਛਾ, ਮਤਲਬ ਤੁਸੀਂ ਬਾਹਰ ਨੀ ਜਾਂਦੇ ਮਤਲਬ ਵਰਕ
ਨਹੀਂ ਬਸ ਆਪਣੇ ਹਾਂਜੀ-ਹਾਂਜੀ ਘਰ ਈ ਹੋਰ ਫੇਰ ਜਿੱਥੇ ਤੁਹਾਨੂੰ ਪਤਾ ਵੱਡੇ ਹੋਣ ਉੱਥੇ ਫੇਰ ਤੁਹਾਨੂੰ ਪਤਾ ਪਰੋਣਾ ਉੱਧਰ ਹੀ ਉੱਥੇ ਹੀ ਆਂਦਾ।
ਹਾਂ ਪਤਾ ਈ ਉਮੇ ਕਰਦਾ ਸਾਭ ਨਾਲ ਉਹ ਜਿਵੇਂ ਕਰਦਾ ਮੋਹੇਗਾ ਉਹ ਸਾਬ ਨਾਲ ਰਹਿਣਾ ਪੈਂਦਾ ਹੈਗਾ ਫੇਰ।
ਹਾਂਜੀ-ਹਾਂਜੀ, ਉਹ ਫਿਰ ਤੇ ਘਰ ਮੁਸ਼ਕਿਲ ਹੋ ਜਾਂਦਾ ਏ। ਨਿਕਲਣਾ ਕਿੱਧਰੇ ਮੈਂ ਇਹਦੇ ਕੁਛ ਕਿਸੀ ਨੋਨ ਬਸ ਥੋੜੇ ਬਹੁਤ ਬੰਦਿਆਂ ਨੂੰ ਮੈਂ ਜਾਣਦੀ ਆ ਅਪਣੇ ਸਰਦਾਰਾ ਨੂੰ। ਜਿਹੜੇ ਡੋਰ ਡੇਲੀ ਆਂਦੇ ਆ ਆਣ ਜਾਣ ਕਾਫੀ ਆ ਬਸ ਉਹਨਾਂ ਨੂੰ ਮੈਂ ਜਿਆਦਾ ਜਾਣਦੀ ਆ ਜਿਹੜੇ ਕਦੇ ਕਦਾ ਆਂਦੇ ਪਿਆ ਉਹਨਾਂ ਨੂੰ ਨੀ ਜਾਣਦੀ।
ਅੱਛਾ ਜੀ।
ਹਾਂਜੀ ਫਿਰ ਘਾਟੇ ਫਿਰ ਕੁਛ ਭਰਜਾਈ ਦੱਸ ਦਿੰਦੇ ਆ। ਕੀ ਆ ਓ ਸੀ ਆ ਓ ਸੀ ਆ ਮੰਮੀ ਦੇ ਪੇਕ ਪੇਕੇਆ ਵਿਚੋ ਵੈ ਯਾ ਇਧਰੋ ਦੀ ਸੋਹੁਰਆਂ ਵਿੱਚੋ ਵੇ।
ਦਿੰਦੇ ਆ ਉਂਜ ਮੈਂਤਾ ਹੁਨ ਥੋੜੀ ਥੋੜੀ ਜਾਨਕਾਰੀ ਹੁੰਦੀ ਏ ਥੋੜੀ ਥੋੜੀ ਵੱਧਦੀ ਪਈ ਏ ਹਜੇ ਜਾਦਾ ਨਈ।
ਤੇ ਤੁਸੀ ਐਪ ਕਦੋ ਜੁਆਇਨ ਕੀਤਾ ਫੇਰ?
ਆ ਅਸੀ ਹੋ ਗਏ ਮੈਨੂੰ ਮੀਨਾ ਦੋ ਮੀਨੇ ਹੀ ਹੋਯੇ ਜਾਦਾ ਨੀ ਹੋਏ।
ਅੱਛਾ ਪੇਲਾ ਤੁਸੀ ਐਪ ਤੇ ਕੰਮ ਕਰ ਚੁਕੇ ਹੈਗੇ ਓ ਮੰਨ ਲਓ ਇੱਕ ਵਾਰੀ।
ਆਂਜੀ ਹਾਂਜੀ।
ਅੱਛਾ ਵਧੀਆ ਫਿਰ ਤਾ ਐ।
ਹੂੰ ਹੂੰ ਹੂੰ।
ਚਲੋ ਵਧੀਆ ਵੀ ਆਵਦ ਐਵੇ ਗੱਲਾਂ ਬਾਤਾ ਹੋ ਜਾਂਦੀਆ ਤੇ ਨਾਲ ਆਵਦਾ ਕੰਮ ਦਾ ਕੰਮ।
ਹਾਂਜੀ ਹਾਂਜੀ ਓ ਤੇ ਹੈ ਈ ਐ।
ਹਾਂਜੀ ਜਿਵੇ ਹੁਨ ਗੱਲਾ ਬਾਤਾ ਹੋ ਜਾਂਦੀਆ ਨਾਲੇ
ਹਾਂਜੀ ਹਾਂਜੀ ਚਲੋ ਠੀਕ ਐ ਫੀਰ ਮੈਂ ਤਾਨੂੰ ਠੇਰ ਕੇ ਕੇ ਗੱਲ ਕਰਨੀ ਆ ਠੀਕ ਏ ਹਾਂਜੀ ਹਾਂਜੀ ਸਤ ਸ੍ਰੀ ਗੱਲ ਜੀ ਹਾਂਜੀ ਹਾਂਜੀ।